ਹੈਲੋ
ਹੈਲੋ
ਹਾਂਜੀ ਸਾਸ ਸ੍ਰੀ ਕਾਲ ਜੀ।
ਸਾਸਰੀ ਕਾਲ ਜੀ, ਕੀ ਹਾਲ-ਚਾਲ ਐ ਜੀ?
ਹਾਂਜੀ-ਹਾਂਜੀ ਵਧੀਆ ਜੀ ਵਧੀਆ ਬੋਤ ਵਧੀਆ ਤੁਸੀਂ ਦੱਸ?
ਚਲੋ ਸ਼ੁਕਰ ਏ ਪਰਮਾਤਮਾ ਜੀ, ਬਸ ਵਧੀਆ ਜੀ ਵਧੀਆ।
ਹਾਂਜੀ ਹੋਰ
ਕਿਵੇਂ ਮੌਸਮ ਤੁਆਡੇ ਆਲੇ ਪਾਸੇ ਜੀ?
ਹਾਂਜੀ ਮੌਸਮ ਤਾਂ ਬਸ ਗਰਮੀ ਐ ਜੀ, ਹਜੇ ਬਾਰਿਸ਼ਾਂ ਸ਼ੁਰੂ ਨੀ ਹੋਈਆਂ। ਨਈ-ਨਈ ਹਜੇ ਤਾਂ ਨੀ ਐਧਰ ਕੋਈ ਹੋਈ। ਹਾਂ ਮੀਂ ਵਗੈਰਾ ਥੋੜ੍ਹਾ-ਬੋਤ ਪੈਜੇ ਨਾ ਫਿਰ ਓਦੇ ਨਾਲ਼ ਫਰਕ ਪੈ ਜੇਗਾ।
ਅੱਛਾ ਜੀ-ਅੱਛਾ ਜੀ।
ਪੇ ਤਾਂ ਹਜੇ ਤਾਂ ਨੀ।
ਸਾਡੇ ਆਲੇ ਪਾਸੇ ਤਾਂ ਦੋਪੈਰਾਂ ਵੇਲੇ ਵਧੀਆ ਛਿੱਟੇ ਪੈ ਗਏ ਇੱਕ-ਡੇਢ ਘੰਟਾ, ਹਾਂ ਮੌਸਮ ਵਧੀਆ ਐਨ ਠੰਡਾ ਹੋਯਾ ਪਯਾ ਜੀ।
ਠੀਕ ਐ, ਫੇਰ ਤਾਂ ਐਨੇ ਚ ਚੀ ਬੋਹੁਤ ਫ਼ਰਕ ਪੈ ਜਾਂਦਾ ਨਈ ਸਾਡੇ ਤਾਂ ਐਧਰ ਬਾਰਿਸ਼ ਨਈ ਹੋਈ। ਆਹ ਹਾਂ, ਪੂਰਾ ਮਤਲਬ ਪੂਰੀ ਗਰਮੀ ਐ।
ਓ ਉਸ ਤਰ੍ਹਾਂ ਦਾ ਕੱਲ੍ਹ ਤੱਕ ਇੱਥੇ ਵੀ ਗਰਮੀ ਸੀ ਅੱਜ ਗਿਆਰਾਂ ਵਜੇ ਤੱਕ ਪੂਰੀ ਫੁੱਲ ਗਰਮੀ ਸੀ। ਕਿਉਂਕਿ ਹਵਾ ਨਾ ਚੱਲੇ ਤਾਂ ਪੱਖੇ ਤੋਂ ਬਿਨਾਂ ਬੰਦਾ ਰਹਿ ਈ ਨੀ ਸਕਦਾ।
ਨਈ ਰਹਿ ਸਕਦਾ ਬਿਲਕੁਲ, ਹਾਂਜੀ।
ਹਮ, ਬਾਕੀ ਸਾਡਾ ਥੋਰਾ ਪਿੰਡ ਦਾ ਮਾਹੌਲ ਹੈ ਇਨਵਾਇਰਮੈਂਟ ਚੇਂਜ ਹੈਗਾ
ਨਈ ਉਹਦਾ ਬਹੁਤ ਫ਼ਰਕ ਪੈਂਦਾ ਜੀ ਅਸੀਂ ਨੂੰ ਸ਼
ਥੋਰਾ ਜਿਆ ਉਹਦਾ ਬਹੁਤ ਵਧੀਆਂ ਰੁੱਖਾਂ ਕਰਕੇ ਬਹੁਤ ਵਧੀਆਂ ਗਰੀਨਰੀ ਰਹਿੰਦੀ ਐ
ਨਈ ਇਹ ਤਾਂ ਜ ਜਮਾਂ ਸਹੀ ਗੱਲ ਐ ਤੁਹਾਡੀ ਅਸੀਂ ਖੁਦ ਮਹਿਸੂਸ ਕਰਦੇ ਆ ਇਸ ਚੀਜ਼ ਨੂੰ ਉਹਤਾ ਬਹੁਤ ਫ਼ ਜ਼ਿਆਦਾ ਫ਼ਰਕ ਐ ਥੋੜ੍ਹਾ ਫ਼ਰਕ
ਬਿਲਕੁਲ ਝੋਨਾ ਲੱਗਿਆਂ ਏ ਝੋਨੇ ਨੂੰ ਪਾਣੀ ਪੂਰਾ ਪਰੋਪਰ ਦਿੱ ਤਾ ਹੋਇਆਂ ਨਮੀ ਆਉਂਦੇ ਕਰਕੇ ਨੀਂ ਥੋੜ੍ਹੀ ਬਹੁਤੀ- ਥੋੜ੍ਹੀ ਬਹੁਤੀ ਨਮੀ ਰਹਿੰਦੀ-ਰਹਿੰਦੀ ਐ
ਹਾਂਜੀ ਤਾਂ ਹੋ ਉਹੀ ਗੱਲ ਐ ਤਾਂ ਹੁਣ ਸ਼ਹਿਰ ਚ ਬੈਠੇ ਆ ਸ਼ਹਿਰ ਚ ਕੋਈ ਓਹ ਨੀ ਹੈਗਾ ਦਰਖ਼ਤ ਬਹੁਤ ਘੱਟ ਨੇ ਬਹੁਤ ਘੱਟ
ਸ਼ਹਿਰਾਂ ਚ ਪੁੱਲ ਕੱਟ ਕੇ ਦਰਖ਼ਤ ਕੱਟ-ਕੱਟ ਕੇ ਪੁੱਲ ਬਣਾ ਤੇ।
ਹਾਂਜੀ
ਈਨੇ ਕਿੱਥੇ ਦਿੱਤੇ ਨੇ।
ਬਿਲਕੁਲ
ਦਰਖ਼ਤ ਮਾੜੇ ਮੋਟੇ ਤੁਹਾਨੂੰ ਪਿੰਡਾਂ-ਪਿੰਡੋਂ ਦੇ ਵਿੱਚ ਮਿਲ ਜਾਣਗੇ ਅਦਰਵਾਈਜ਼ ਤੁਸੀਂ ਜਲੰਧਰ ਚਲੇ ਜਾਓ ਲ ਨੀ ਆਜੋ
ਹ ਹੂੰ ਕੋਈ ਦਰਖ਼ਤ ਨੀ ਮਿਲੂਗਾ ਨੀ ਸਾਡੇ ਸਾਡੇ ਤਾਂ ਵੀ ਵਿੱਚ ਜੀ ਦਾ ਮਤਲਬ ਇਸ ਤਰ੍ਹਾਂ ਹੋ ਗਿਆ ਸੀ ਕਿ ਮਗਰ ਤੁਸੀਂ ਕਹੋ ਨਾ ਵੀ ਅਗਰ ਕਿਸੇ ਦੁਕਾਨ ਅੱਗੇ ਵੀ ਕੋਈ ਦਰਖ਼ਤ ਐ ਤਾਂ ਉਹ ਕੱਟ ਦਿੰਦੇ ਸੀ ਵੀ ਹਨਾ ਵੀ ਸਾਨੂੰ ਨਾ ਕੋਈ ਦਿੱਕਤ ਆਵੇ ਪਰ ਹੁਣ ਜਿਸ ਹਿਸਾਬ ਦੇ ਨਾਲ਼ ਹੁਣ ਆਪਾਂ ਨੂੰ ਪਤਾ ਲੱਗ ਰਿਹਾ ਇਸ ਚੀਜ਼ ਦੀ ਵੀ ਦਰਖ਼ਤ ਦੀ ਵੈਲਿਊ ਕਿੰਨੀ ਐ ਵੀ ਦਰਖ਼ਤ ਅਗਰ ਸ਼ੋ ਦੁਕਾਨ ਅੱਗੇ ਵੀ ਹੈਗਾ ਯਾ ਕਿਤੇ ਵੀ ਸਾਈਡ ਤੇ ਅਗਰ ਲੱਗਿਆਂ ਹੋਇਆਂ ਤਾਂ ਤੁਹਾਨੂੰ ਬਹੁਤ ਕੁਛ ਦਿੰਦਾ ਉਹ ਛਾਂ ਵੀ ਦਿੰਦਾ ਸਾਨੂੰ ਮਅ ਬਹੁਤ ਫ਼ਰਕ ਐ ਉਸ ਚੀਜ਼ ਦਾ, ਤੁਸੀਂ ਆਪਣੀ ਬਾਈਕ ਖੜ੍ਹੀ ਕਰ ਸਕਦੇ ਓ ਉਹਦੇ ਦਰਖ਼ਤ ਅੱਗੇ ਕ
ਚਾਰ ਕਸਟਮਰ ਈ ਖੜ੍ਹੇ ਹੋ ਜਾਂਦੇ ਨੇ ਜੀ ਥੱਲੇ, ਬੱਸ ਦੀ ਵੇਟ ਕਰਨੀ ਹੋਵੇ ਲੋਕਾਂ ਕੋਲ ਕ ਕਿੱਥੇ ਛੱਤਰੀ ਚੱਕਦਾ ਐ।
ਬਿਲਕੁਲ ਤੇ ਹੁਣ ਉਸ ਕਰਕੇ ਲੋਕਾਂ ਨੂੰ ਥੋੜ੍ਹਾ ਜਿਹਾ ਅਵੋਇਡ ਕਰਨ ਲੱਗ ਗੇ। ਕਿ ਹੁਣ ਥੋੜਾ ਜਾ ਘਟਾ ਤਾ ਜਿਹਨਾਂ ਦੇ ਪੁਰਾਣੇ ਲੱਗੇ ਹੋਏ ਨੇ
ਬਿਲਕੁਲ ਜੀ। ਪਿੰਡਾਂ ਦੇ ਵਿੱਚ ਸਾਡੇ ਹੁਣ ਅੱਜ ਵੀ ਬੋਹੜ ਲੱਗਿਆ ਪਿੱਪਲ ਲੱਗਿਆ ਹੈਗਾ। ਮੈਂ ਕਹਿੰਨਾ ਬਹੁਤ ਵਧੀਆ ਕਈ-ਕਈ ਸਾਲ ਪੁਰਾਣੇ ਦਰੱਖ਼ਤ ਹੈਗੇ ਨੇ ਅੱਜ ਵੀ ਲੋਕੀ ਆਰਾਮ ਨਾਲ ਉਹਦੇ ਥੱਲੇ ਬੈਠ ਕੇ
ਥੱਲੇ ਬੈਠ ਦੇਣ ਤੇ ਤੁਸੀਂ ਇਹ ਦੇਖੋ, ਹਾਂਜੀ। ਆਹ ਰਸਤੇ ਦੇ ਵਿੱਚ ਕਿੰਨੀਆਂ ਮਤਲਬ ਕਿ ਰੇਹੜੀ ਵਾਲੇ ਨੇ ਕਿੰਨੇ ਛੋਟੇ-ਛੋਟੇ ਦੁਕਾਨਾਂ ਵਾਲੇ ਨੇ ਜਿਹੜੇ ਦਰੱਖ਼ਤਾਂ ਦੇ ਥੱਲੇ ਆਪਦੇ ਕਾਰੋਬਾਰ ਚਲਾਈ ਬੈਠੇ ਨੇ।
ਬਿਲਕੁਲ ਜੀ।
ਤੁਸੀਂ ਕਦੇ ਗੱਡੀ ਲੈ ਕੇ ਨਿਕਲੋ ਤਾਂ ਦੇਖੋ ਤੁਸੀਂ ਤੁਹਾਨੂੰ ਹਰ ਦਰੱਖ਼ਤ ਦੇ ਥੱਲੇ ਨਾ ਕੋਈ ਨਾ ਕੋਈ ਤੁਹਾਨੂੰ ਇਹੋ ਜਾ ਦਿਖੂਗਾ ਕਿਸੇ ਨੇ ਜੂਸ ਦੀ ਰੇਹੜੀ ਲਾ ਰੱਖ ਛੇ
ਜਿੱਥੇ ਵੀ ਅਗਲੇ ਨੂੰ ਮਾੜੀ ਮੋਟੀ ਛਾਂ ਮਿਲਦੀ ਐ, ਅਗਲਾ ਉਸੇ ਥਾਂ ਤੇ ਆਸਰਾ ਲੈ ਲੈਂਦਾ ਹੈਗੈ।
ਉਹ ਫਿਰ ਆਸਰਾ ਲੇ ਲੈਂਦੈ।
ਹੂੰ।
ਤਾਂ, ਮਤਲਬ ਕਿ, ਕਿੰਨਾ ਵੱਡਾ ਉਹ। ਹੋਇਆ ਜਿਦੇ ਥੱਲੇ ਆ ਕੇ ਦੇਖੋ, ਤੁਸੀਂ ਰੋਜ਼ੀ-ਰੋਟੀ ਵੀ ਆਪਣੀ ਕਮਾ ਰਹੇ ਓ ਤੇ ਉਨਾਂ ਨੂੰ ਵੀ ਆਪਾਂ ਕੱਟ-ਕੱਟ। ਕਿਉਂ ਕਰੀ ਜਾਨੇ ਆਂ?
ਬਿਲਕੁਲ ਜੀ, ਬਿਲਕੁਲ, ਬਿਲਕੁਲ।
ਕਿਤੇ ਆਪਾਂ ਦੁਕਾਨਾਂ ਪਾਈਏ, ਉਹ ਕਰੀਏ।
ਇਹ ਤਾਂ ਹੋਣਾ ਚਾਹੀਦਾ ਏ ਜੀ, ਸਰਕਾਰਾਂ ਨੂੰ ਰੂਲ ਕੱਢਣਾ ਚਾਈਦੈ, ਹਰ ਸਾਲ ਕਹਿ ਦਿੰਦੇ ਨੇ ਰੁੱਖ ਰੁੱਖ ਲਾਓ, ਇਹ ਤਾਂ ਰੁੱਖ ਵੱਢਣੇ ਨੀ ਦੇਣੇ ਚਾਈਦੇ ਹਿਮਾਚਲ ਦੇ ਵਿੱਚ ਬਿਲਕੁਲ ਬੈਨ ਐ, ਤੁਸੀਂ ਰੁੱਖ ਨੀ ਵੱਢ ਸਕਦੇ।
ਹਿਮਾਚਲ ਦੇ ਵਿੱਚ, ਹਿਮਾਚਲ ਫੇਰ ਦੇਖੋ ਫੇਰ ਹੈਗਾ ਵੀ ਵਧੀਐ। ਹਰਿਆਲੀ ਵੀ ਹੈਂ ਜੀ।
ਚੰਡੀਗੜ ਬਹੁਤ ਗ੍ਰਿਲਰੀ, ਚੰਡੀਗੜ ਤੁਸੀਂ ਚਲੇ ਜਾਓ ਪੂਰੀ ਤੁਹਾਨੂੰ ਗ੍ਰਿਨਰੀ ਮਿਲੂਗੀ।
ਹਾਂ, ਚੰਡੀਗੜ੍ਹ ਪੂਰੀ ਗਰੀਨਰੀ ਹੈ, ਬਿਲਕੁਲ ਸਹੀ ਗੱਲ। ਨਾ, ਨਹੀਂ ਹਿਮਾਚਲ, ਚੰਡੀਗੜ੍ਹ ਬਹੁਤ ਫ਼ਰਕ ਐ। ਉੱਥੇ ਦੇਖੋ ਤੁਸੀਂ, ਹੁਣ ਇਹੋ ਜਿਹੇ ਮੌਸਮ ਚ ਵੀ ਚਲੇ ਜਾਓ ਨਾ ਚੰਡੀਗੜ੍ਹ। ਤਾਂ ਵੀ ਤੁਹਾਨੂੰ ਮਤਲਬ, ਕਿ ਗਰਮੀ, ਠੀਕ ਏ, ਹੈਗੀ ਹੈ ਪਰ। ਆਪਣੇ ਜਿੰਨੀ ਗਰਮੀ ਨੀ, ਆ ਤੁਆਨੂੰ ਲੱਗੇਗੀ। ਉੱਥੇ। ਉੱਥੇ ਜਗ੍ਹਾ-ਜਗ੍ਹਾ ਦਰਖਤ ਨੇ, ਹੈਂ ਜੀ।
ਪਸੀਨਾ ਨੀ ਆਂਦਾ, ਹਵਾ ਚੱਲਦੀ ਰੈਂਦੀ ਏ, ਨੋਰਮਲੀ ਕੋਈ ਨਾ ਕੋਈ ਮਾੜੀ ਮੋਟੀ ਹਵਾ ਚੱਲਦੀ ਰਹਿੰਦੀ ਏ। ਹੀਊਮਡਿਟੀ ਖਤਮ ਹੋ ਜਾਂਦੀ ਆ ਓਦੇ ਕਰਕੇ।
ਹਾਂ, ਉਸ ਚੀਜ਼ ਦਾ ਫ਼ਰਕ ਬਹੁਤ ਹੈ, ਹੁਣ ਆਪਣੇ ਤਾਂ ਤੁਸੀਂ ਮਤਲਬ। ਕੀ ਪੰਜ ਮਿੰਟ, ਬਾਹਰ ਨਹੀਂ ਖੜ ਸਕਦੇ।
ਨਹੀਂ ਖੜ ਸਕਦੇ, ਜੀ।
ਹਾਂ ਤੁਸੀਂ, ਅਹ ਦੋ ਮਿੰਟ ਤੁਸੀਂ, ਬਾਹਰ ਚਲੇ ਜਾਓ, ਤੁਸੀਂ ਸਕੂਟਰੀ ਤੇ ਵੀ ਚਲੇ ਜਾਓ, ਕਾਸੇ ਤੇ ਚਲੇ ਜਾਓ ਤੇ, ਅਹ ਘਰੇ ਆਂਦਿਆਂ ਨੂੰ ਬੁਰਾ ਹਾਲ ਹੋ ਜਾਂਦੈ।
ਬਿਲਕੁਲ ਜੀ, ਬਿਲਕੁਲ, ਬਿਲਕੁਲ ਬਾਕੀ ਅੱਜ ਦੇ ਟੈਮ ਤੇ ਜੀ। ਜਿੰਨੀਆਂ ਵੀ ਕਾਰਾਂ ਨੇ, ਗੱਡੀਆਂ ਨੇ, ਸਾਰਿਆਂ ਵਿੱਚ ਏਸੀ ਲੱਗੇ ਨੇ। ਏੇਸੀ ਤੋਂ ਬਿਨਾ ਗੁਜ਼ਾਰਾ ਨੀ ਹੈਗਾ।
ਨਾ ਜੀ ਨਾ।
ਕੁਛ ਉਹ ਵੀ ਬਹੋਤ ਜਿਆਦਾ ਫੈਲਾਂਦੇ ਹੈਗੇ ਨੇ। ਕੇ ਗਰਮਾਇਸ਼ ਬਾਹਰ ਥੋੜ੍ਹੀ ਸੁੱਟਣੀ ਏ।
ਸਾਰੀ ਹੁਣ, ਦੇਖੋ ਤੁਸੀਂ, ਅੱਗੇ ਨਾ, ਮੈਂ ਕਈ ਵਾਰ ਸਗੋਂ ਸੋਚ ਰਈ ਹੁੰਦੀ ਸੀ। ਕਿ ਦਿਨੇ ਤਾਂ ਚਲੋ ਗਰਮੀ ਆਪਾਂ ਮੰਨਦੇ ਹਾਂ ਨਾ, ਸੂਰਜ ਦੀ ਗਰਮੀ ਹੈਗੀ ਹੈ। ਮੈਂ ਕਿਹਾ ਜਦੋਂ ਸ਼ਾਮ ਹੁੰਦੀ ਆ, ਅੱਗੇ ਸ਼ਾਮ ਨੂੰ ਨਾ ਜਦੋਂ ਅਸੀ ਛੋਟੇ ਹੁੰਦੇ ਸੀ। ਤਾਂ ਉਦੋਂ ਮੌਸਮ ਦਾ ਬਹੁਤ ਫ਼ਰਕ ਹੁੰਦਾ ਸੀ, ਉਦੋਂ ਇਨਵਰਟਰ ਵੀ ਨੀ ਹੁੰਦੇ ਸੀ, ਘਰਾਂ 'ਚ, ਤਾਂ ਹਵਾ ਲੱਗਦੀ ਹੁੰਦੀ ਸੀ। ਮੈਂ ਕਿਹਾ ਹੁਣ ਸ਼ਾਮ ਨੂੰ, ਅਗਰ ਜਦੋਂ ਕਿਚਨ ਵਿੱਚ ਖੜਦੇ ਆ, ਰੋਟੀ ਬਣਾਉਣ ਲੱਗਦੇ ਆ। ਬਿਲਕੁਲ ਪਸੀਨੇ ਦੇ ਨਾਲ ਨਾ, ਆਂਏ ਲੱਥ-ਪੱਥ ਹੋ ਜਾਂਨੇ ਆ, ਹਾਲਾਂਕਿ ਫੁਲਕੇ ਅਹ ਸਾਰੇ, ਮਤਲਬ ਕਿ ਸੱਤ-ਅੱਠ ਬਣਾਣੇ ਹੁੰਦੇ ਨੇ, ਦੁਬਾਰਾ ਨਹਾਣ ਵਾਲਾ ਹਾਲ ਹੋ ਜਾਂਦਾ ਏ, ਤੇ ਮੈਂ ਕਈ ਵਾਰ ਸੋਚਦੀ ਅ, ਮੈਂ ਕਿਹਾ ਸ਼ਾਮ ਨੂੰ ਤਾਂ ਅਹ ਸੂਰਜ ਵੀ ਨੀ ਹੈਗਾ। ਫੇਰ ਇੰਨੀ ਗਰਮੀ ਕਿਉਂ? ਫੇਰ ਮੈਂ ਇੱਕ ਦਿਨ ਮੇਰੇ ਦਿਮਾਗ ਵਿੱਚ ਆਪਣੇ-ਆਪ ਈ ਆਇਆ, ਮੈਂ ਸੋਚਿਆ। ਮੈਂ ਕਿਹਾ ਹੁਣ ਇਸ ਟੈਮ ਗਲੀ ਦੇ ਵਿੱਚ, ਸਾਡੇ ਇੱਕ ਸਿੰਗਲ ਬੰਦਾ ਨੀ ਦਿਖਦਾ ਹੈਗਾ, ਸ਼ਾਮ ਨੂੰ। ਜੇ ਆਪਾਂ ਕਹੀਏ ਸੱਤ ਵਜੇ, ਅੱਠ ਵਜੇ, ਸਾਰੇ ਜਣੇ ਕੀ ਆ ਅੰਦਰ ਵੜ ਗੇ। ਏ ਸੀ ਛੱਡ ਲੇਆ। ਹਰ ਘਰ ਦੇ ਵਿੱਚ ਏ ਸੀ ਐ। ਹਰੇਕ ਨੇ ਏ ਸੀ ਛੱਡ ਕੇ ਅਗਲੇ ਬੈਠੇ ਐ। ਹਾਂਜੀ, ਬਿਲਕੁਲ ਤੇ ਓ ਸਾਰੀ ਗਰਮੈਸ਼ ਕਿੱਥੇ ਆ ਰੀ ਏ, ਬਾਰ ਆ ਰੀ ਏ। ਦੇਖੋ ਆਪਾਂ ਵੀ ਓਨਾਂ ਦੇ ਵਿੱਚ ਈ ਸ਼ਾਮਿਲ ਐਂ। ਆਪਾਂ ਵੀ ਤਾਂ ਹੁਣ ਏ ਸੀ ਆਏ ਸੀ। ਛੱਡ ਕੇ ਅੰਦਰ ਬੈਠ ਗੇ ਗਰਮੈਸ਼ ਤਾਂ ਬਾਰ ਈ ਐ। ਆਪਾਂ ਅਪਣੇ-ਆਪ ਨੂੰ ਓ ਕਰ ਲੇਆ ਬਚਾ ਲੇਆ ਥੋੜਾ ਜਾ, ਬਸ ਏਨਾ ਫ਼ਰਕ ਐ।
ਅਪਣੇ ਆਪ ਨੂੰ ਬਚਾ ਲੇਆ ਪਰ ਇਨਵਾਇਰਮੈਂਟ ਦੀ ਐਸੀ ਤੈਸੀ ਫਿਰ ਗੀ ਜੀ।
ਹਾਂ ਫਿਰ ਓ ਤਾਂ ਹੁਣ ਅਪਣੇ ਹੱਥ ਦੇ ਵਿੱਚ ਏ। ਹਾਂਜੀ। ਹਾਂ ਅ ਤੁਸੀ ਦੇਖੋ ਅੱਗੇ ਨਾ ਅ ਮੈਂ ਕੱਲ-ਪਰਸੋਂ ਆ ਰੀ ਸੀ ਕਿਤੋਂ ਮੈਂ ਰਸਤੇ ਦੇ ਵਿੱਚ ਵੀ ਮੈਂ ਨਾ ਸਕੂਟੀ ਤੇ ਸੀ। ਤਾਂ ਮੈਂ ਰਸਤੇ ਦੇ ਵਿੱਚ ਮੈਂ ਦੇਖਰੀ ਆ ਵਾਂ ਸੜਕ ਦੇ ਉੱਤੇ ਮੈਂ ਕ ਮੈਂ ਦੇਖਰੀ ਆਂ ਸਾਈਕਲ ਤੇ ਕਿੰਨੇ ਨੇ? ਮੈਨੂੰ ਪੂਰੇ ਰਸਤੇ ਦੇ ਵਿੱਚ, ਸਿਰਫ ਦੋ ਜਨੇ ਮੈਨੂੰ ਮਿਲੇ। ਦੋ ਅ ਜੈਂਟਸ ਜਿਨਾਂ ਨੇ, ਜਿਨਾਂ ਨੇ ਸਾਈਕਲ ਤੇ ਸੀ ਜੇੜੇ। ਤੁਸੀ ਦੇਖੋ ਮੈਂ ਇੰਨਾ ਲੰਬਾ ਸਫ਼ਰ ਤੈ ਕਰਕੇਈ ਸਾਰੇ ਮੈਨੂੰ ਅ ਕਾਰਾਂ ਤੇ ਯਾਂ ਸਕੂਟਰਾਂ ਤੇ, ਮੋਟਰਸੈਕਲਾਂ ਤੇ। ਕੋਈ ਬੰਦਾ ਸਾਈ, ਕਿਸੇ ਬੰਦੇ ਕੋਲ ਸੈਕਲ ਨੀਸੀ।
ਸੈਕਲ ਦਾ ਟਰੈਂਡ ਮੋਸਟਲੀ ਖਤਮ ਹੋ ਗੇਆ, ਸ਼ੈਰਾਂ ਦੇ ਵਿੱਚ ਜੇ ਬੰਦੇ ਨੇ ਏਕ ਕੋਈ ਚੀਜ ਵੀ ਲੈਣ ਜਾਣਾ ਨਾ ਦੁੱਧ ਦਈਂ ਵੀ ਲੈ ਣ ਜਾਣੈ ਤਾਂ ਐਕਟਿਵਾ ਦੀ ਸੈਲਫ ਮਾਰਦੈ ਨਾ ਕੀ ਪੈਦਲ ਜਾਂਦਾ ਹੈਗੈ।
ਐ ਜਵਾਂ ਸਈਐ ਜੀ, ਬਿਲਕੁਲ।
ਮੈਂ ਪਿੱਛੇ ਜੇ ਹੁਨ ਬ ਕੰਪਨੀ ਵਲੋਂ ਨਾ ਕੰਪਲੇਂਟ ਕਰਨ ਗੇਆ ਸੀਗਾ
ਹਾਂਜੀ।
ਰਾਜਸਥਾਨ ਜਾਈਦਾ ਰਾਜਸਥਾਨ ਸੁਰੇਆ ਨਗਰੀ ਕੇਂਦੇ ਓਨੂੰ। ਪੁਰ ਨੂੰ। ਓਥੇ ਗਰਮੀ ਬੋਤ ਜਾਦਾ ਪੈਂਦੀ ਐ। ਪਰ ਰਾਤ ਨੂੰ ਓਥੇ ਲੋਕੀ ਕੰਬਲ ਲੈ ਕੇ ਸੌਂਦੇ ਨੇ ਸਵੇਰੇ। ਓਥੇ ਧੁੱਪ ਸਿੱਧੀ ਪੈਂਦੀ ਐ ਸੂਰਜ ਬੋਹਤ ਨਜ਼ਦੀਕ ਐ। ਧੁੱਪ ਸਿੱਧੀ ਪੈਂਦੀ ਐ। ਦਿਨੇ ਤਪਸ਼ ਪੂਰੀ ਐ, ਪਰ ਰਾਤ ਨੂੰ ਓਥੇ ਮੋਸਮ ਐਨ ਵਧੀਆ ਠੰਡਾ।
ਅੱਛਾ!
ਰੇਤ ਗਰਮ ਵੀ ਬੋਹਤ ਜਲਦੀ ਹੁੰਦੀ ਐ ਤੇਠੰਡੀ ਵੀ ਬੋਤ ਜਲਦੀ
ਹਾਂ, ਠੰਡੀ ਵੀ ਬੌਤ ਜਲਦੀ ਹੁੰਦੀ ਐ।
ਮੈਂ ਓਥੇ ਏਕ ਹਫ਼ਤਾ ਰੈ ਕੇ ਆਏਆਂ ਰਾਤ ਨੂੰ ਓਥੇ ਸਵੇਰੇ ਨੀ ਕੋਈ ਓਥੇ ਲੋ ਕਾਂ ਨੇ ਏ ਸੀ ਨੀ ਲਾਏ ਹੋਏ। ਨੋਰਮਲ ਪੱਖੇ ਕੂਲਰ ਹੈਗੇ ਨੇ। ਦਿਨੇ ਕੂਲਰ ਚੱਲਦੇ ਪੇ ਹੈਗੇ ਨੇ ਰਾਤ ਨੂੰ ਓਨਾਂ ਨੇ ਕੂਲਰ ਵੀ ਪਾਣੀ ਬੰਦ ਕਰ ਦੇਣਾ ਹੈਗਾ ਨੋਰਮਲੀ ਕੂਲਰ ਚੱਲਦਾ ਪਿਐ ਹਵਾ ਹਵਾ ਦੇ ਵਿੱਚ ਵੀ ਧੋਆਨੂੰ ਸਵੇਰੇ ਤਰਕੇ ਦੋ ਢਾਈ ਵਜੇ ਧੋਆਨੂੰ ਕੂਲਰ ਬੰਦ ਕਰਨਾ ਪੈਣਾ।
ਬਿਲਕੁਲ।
ਏ ਸਾਬ ਲਾ ਲੋ ਇਨਵਾਇਰਮੈਂਟ ਦਾ ਏਨਾ ਕ ਫਰਕ ਪੈਂਦਾ ਹੈਗੈ।
ਨਈ ਓਥੇ ਬ ਜਿੱਥੇ ਹਰਆਲੀ ਜਿੱਥੇ ਹਰਆਲੀ ਐ ਨਾ ਹਾਂ ਜਿੱਥੇ ਥੋੜ੍ਹੀ ਬੋਤ ਰਿਗਨ ਗ੍ਰਰੀਨਰੀ ਐ ਜਿੱਥੇ ਹਰਆਲੀ ਐ ਓਥੇ ਫ਼ਰਕ ਪੈਨਾ ਈ ਪੈਨਾ ਟੈਂਪਰੇਚਰ ਦਾ।
ਬਿਲਕੁਲ ਜੀ ਬਿਲਕੁਲ, ਬਾਕੀ ਓਵਰਆਲ ਐਸ ਸਾਲ ਅਪਨੇ ਲੂੰ ਨੀ ਚੱਲੀ ਹੈਗੀ ਜਿਸਾਂ ਪਿਛਲੇ ਸਾਲ ਬੋਹ ਲੂ ਚਲਦੀ ਰਈ ਗਰਮੀ ਦੇ ਵਿ ਜੂਨ ਜਲਾਈ ਦੇ ਵਿੱਚ ਮਈ ਜੂਨ ਦੇ ਵਿੱਚ ਬੋਹਤ ਚੱਲੀ ਐਗੀ। ਐਸਾਲ ਲੂ ਨੀ ਹੈਗੀ। ਐਸਾਲ ਓਸ ਸਾਬ ਨਾਲ ਗਰਮੀ ਘੱਟ ਪਈ ਐ।
ਗਰਮੀ ਘੱਟੈ। ਚਲੋ ਏਵੀ ਵੈਸੇ ਵਧੀਐ ਬਚਾਅ ਐ।
ਸਟਾਟਿੰਗ ਵਿੱਚ ਬਹੁਤ ਜਾ਼ਦਾ ਪਈ ਐ ਅਪ੍ਰੈਲ ਦੇ ਵਿੱਚ ਓਸ ਤੋਂ ਬਾਅਦ ਵਿੱਚ ਮੀਂਹ ਪੈਗੇ ਕੰਮ ਹੋ ਗਿਆ ਮੀਂਹ ਪੈਗੇ ਬੱਸ ਮੋਸਮ ਠੰਡਾ ਮੰਦਾ ਰਿਆ।
ਸਈ ਐ, ਉਦੇ ਨਾਲ ਵੀ ਬਚਾਅ ਐ। ਲੂ ਦੇ ਵਿੱਚ ਦਿੱਕਤ ਆਂਦੀ ਐ।
ਲੂੰ ਦੇ ਵਿੱਚ ਬੰਦਾ ਬਿਨਾਂ ਕਵਰ ਕੀਤੇ ਓਏ ਸਰੀਰ ਨੂੰ ਨਿੱਕਲ ਨੀ ਸਕਦਾ।
ਨਿੱਕਲ ਨੀਂ ਸਗਦਾ ਹਾਂ ਕ ਸਸੀ਼ਰ ਨੂੰ ਕਵਰ ਕਰਨਾ ਜ਼ਰੂਰੀ ਐ ਹੂੰ-ਹੂੰ। ਸੇਕ ਪੈਂਦੈ। ਤੇ ਪਾਣੀ ਬਹੁਤ ਜ਼ਰੂਰੀ ਐ ਪਾਣੀ ਤਾ ਜਿੰਨਾ ਪੀ ਚੱਲੋ ਬਸ ਓਨਾ ਥੋੜ੍ਹੈ।
ਬਿਲਕੁਲ ਜੀ ਪਾਣੀ ਦੀ ਉਨੀ ਕਮੀ ਐ।
ਹਾਂਜੀ, ਬਸ ਪਿਆਸ ਹੀ ਲੱਗੀ ਜਾਂਦੀ ਐ।
ਬਿਲਕੁਲ, ਪਾਣੀ ਪੀ-ਪੀ ਕੇ ਵੀ ਢਿੱਡ ਆਫ਼ਰ ਜਾਂਦਾ ਜੀ। ਪਾਣੀ ਵੀ ਬੰਦਾ ਕਿੰਨਾ ਕੁ ਪੀਊਗਾ?
ਫਿਰ ਹੱਲ ਹੀ ਕੋਈ ਨੀ ਹੈਗਾ ਹੀ, ਹੁਣ ਪਿਆਸ ਲੱਗਦੀ ਐ। ਥੋੜੀ ਦੇਰ ਬਾਦ ਫੇਰ ਮੂੰਹ ਸੁੱਕਣ ਲੱਗ ਜਾਂਦਾ ਫਿਰ
ਮੂੰਹ ਸੁੱਕਣ ਲੱਗ ਜਾਂਦਾ ਐ ਬਸ ਇੰਨਾ ਹੈਗਾ ਮੂੰਹ ਸੁੱਕ ਸੁਕਦਾ ਤਾਂ ਬੰਦੇ ਨੂੰ ਘੁੱਟ ਇੱਕ ਪਾਣੀ ਪੀਣਾ ਚਾਹੀਦਾ ਇਹ ਨੀ ਕੀ ਗਿਲਾਸ ਭਰ ਕੇ ਪਾਣੀ ਪੀ ਲਿਆ। ਗਿਲਾਸ ਭਰ ਕੇ ਪਾਣੀ ਪੀ ਲਿਆ। ਫੇਰ ਢਿੱਡ ਆਫ਼ਰ ਜਾਂਦਾ ਤੇ ਫਿਰ ਬੰਦਾ ਕਹਿੰਦਾ ਮੈਂ ਮੰਜਾ ਮਿਲ ਜਾਵੇ ਮੈਂ ਸੋ ਜਾਵਾਂ।
ਸੋ ਜਾਵਾਂ, ਹਾਂ ਨੀਂਦ ਆਂਦੀ ਫਿਰ ਹਾਂ-ਹਾਂ ਫਿਰ ਨੀਂਦ ਆਂਦੀ ਆ ਸਹੀ ਐ।
ਫਿਰ ਨੀਂਦ ਆਂਦੀ ਐ।
ਸੁਸਤੀ ਵੀ ਆਂਦੀ ਐ ਇਸ ਮੌਸਮ ਚ
ਗਰਮੀ ਦੇ ਵਿੱਚ ਰੋ ਰੋਟੀ ਖਾਣ ਨੂੰ ਦਿਲ ਨੀ ਕਰਦਾ। ਕੋਈ ਵੀ ਚੀਜ਼ ਖਾਣ ਨੂੰ ਦਿਲ ਨੀ ਕਰਦਾ ਕਿਉਂਕਿ ਪਾਣੀ ਪੀ-ਪੀ ਕੇ ਢਿੱਡ ਭਰਿਆ ਹੁੰਦਾ ਆਫ਼ਰਿਆ ਹੁੰਦਾ।
ਹਾਂ ਰੋਟੀ ਆਪਾਂ ਉਹੀ ਕਹਿੰਦੇ ਨਾ ਸਰਦੀ ਦੇ ਵਿੱਚ ਤਾਂ ਹੀ ਦੇਖੋ ਸ਼ਬਜੀਆਂ ਦੀ ਵਰਾਇਟੀ। ਤੇ ਹੋਰ ਬਹੁਤ ਜ਼ਿਆਦਾ ਨੇ ਤੇ ਸਰਦੀ ਦੇ ਵਿੱਚ ਭੁੱਖ ਵੀ ਵੱਧ ਲੱਗਦੀ ਐ।
ਰੋਟੀ ਖਾਧੀ ਜਾਂਦੀ ਐ ਬੰਦੇ ਤੋਂ, ਇਸੇ ਕਰਕੇ ਜਦੋ ਹੈਗੇ ਜਿਵੇਂ ਆਪਾਂ ਕਹਿਨੇ ਹੂੰਦੇ ਕੋਈ ਸਾਗ ਹੈ ਜਾਂ ਕੁਛ ਹੋਰ ਹੈ। ਉਹਦਾ ਹਜ਼ਮ ਹੋ ਜਾਂਦਾ ਹੁਣ ਗਰਮੀ ਦੇ ਮੌਸਮ ਵਿੱਚ ਕਿੱਥੋਂ ਤੁਸੀਂ ਮਤਲਬ ਕਿ ਹੈਵੀ ਚੀਜ਼ ਐ ਜੇਹੜੀ ਹਜ਼ਮ ਕਰ ਲਉਗੇ।
ਬਿਲਕੁਲ ਜੀ-ਬਿਲਕੁਲ ਜੀ-ਬਿਲਕੁਲ, ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ
ਹਾਂਜੀ, ਮੈਨੂੰ ਵੀ ਮੈਨੂੰ ਵੀ ਜੀ ਬਿਲਕੁਲ, ਸ਼ਾਸਰੀ ਕਾਲ ਜੀ, ਸ਼ਾਸਰੀ ਕਾਲ।